ਹੈਲੋ‌।
ਹੈਲੋ।
ਹੈਲੋ। ਹੈਲੋ ਸਛਰੀ ਕਾਲ।
ਸਤਿ ਸ਼੍ਰੀ ਅਕਾਲ ਹਾਂਜੀ।
ਹੋਰ ਠੀਕ ਓਂ?
ਹਾਂਜੀ, ਹੋਰ ਕੀ ਕਾਰ ਰੇ ਓ?
ਬਸ ਬੈਠੇ ਸਾਂ। ਕੀ ਕਰਨੈ ਪੂਰੀ
ਹੋਰ ਕੀ ਹਾਂਜੀ-ਹਾਂਜੀ ਠੀਕ ਆ, ਤੁਸੀਂ ਸੁਣਾਓ?
ਬਸ ਜੀ ਹਾ ਪੁੱਛੋ
ਹੋਰ
ਠੀਕ ਗਰਮੀ ਨੇ ਬੁਰਾ ਹਾਲ ਕੀਤਾ ਹੋਏਆ ਪੂਰਾ
ਹੋਰ ਕੀ
ਦੱਸਿਆ ਵੀ ਸੀ ਉਹਨਾਂ ਨੇ,
ਹਾਂ ਮੌਸਮ ਤਾਂ ਬਣਿਆ ਹੋਇਆ,
ਦਸਿਆ ਤੇ ਹੈਗਾ। ਵਰਸਿਆ ਸੀ ਗਿਆਰਾਂ ਕੁ ਵਜੇ ਨਾਲ ਪਰ ਧੁੱਪ ਵੀ ਸੀ। ਪਹਿਲਾਂ ਤੇ ਮੋਟੀਆਂ-ਮੋਟੀਆਂ ਬੂੰਦਾ ਡਿੱਗਣ ਤੇ ਉਸਤ ਤੋਂ ਬਾਅਦ ਥੋੜ੍ਹੀ ਬਹੁਤੀ ਕਣੀਆਂ ਪੈ ਕੇ ਦੁਬਾਰਾ ਧੁੱਪ ਆ ਵੀ
ਅੱਛਾ।
ਆਪਾਂ ਤੇ ਕੱਪੜੇ ਪਾਏ ਸਨ, ਸੁੱਕਨੇ ਤੇ ਨਹੀਂ ਮਸ਼ੀਨ ਤੇ, ਜਦੋਂ ਬੁੰਦਾ ਵੇਖੀਆਂ। ਤੇ ਫਿਰ ਕੱਪੜੇ-ਕੱਪੜੇ ਅੰਦਰ ਲੈ ਕੇ ਡਰਾਇਰ ਜੇ ਕੀਤੇ। ਤੇ ਫੇਰ ਅੰਦਰ ਹੀ ਪਾ ਲਿੱਤੇ, ਕੱਪੜੇ ਤੇ ਫੇਰ ਮੋਟੀ-ਮੋਟੀ ਬ ਬੂੰਦਾ ਰੁਕੀਆਂ ਧੁੱਪ ਆਈ, ਤੇ ਬਾਹਾਰ ਪਾ ਲਿੱਤੇ ਸੁੱਕ ਨੇ।
ਅੱਛਾ।
ਫੇਰ ਵੇਖਿਆ, ਤੇ ਕੰਨੀਆਂ ਡਿੱਗਣ ਲੱਗ ਗਈਆਂ।
ਹੂੰ,
ਫੇਰ ਆਪਾਂ ਅੰਦਰ ਹੀ ਪਾ ਲਿੱਤੇ, ਕੱਪੜੇ-ਕੁਪੜੇ
ਅੱਛਾ।
ਹੋਰ ਕੀ,
ਹੋਰ ਵਧੀਆ?
ਹਾਂਜੀ ਹ
ਹੁਣ ਵੀ ਮੌਸਮ ਹੋਇਆ ਪ ਹੁਣ ਵੀ ਮੌਸਮ ਹੋਇਆ ਪਿਆ ਵੇਖੋ, ਪੈਂਦਾ ਜਾਂ ਨਹੀਂ ਪੈਂਦਾ।
ਇਸ ਵਾਰ ਮੀਂਹ ਘੱਟ ਹੀ ਘੱਟ ਏ ਸਾਮਣੇ ਰੁੱਖ ਤੇ ਕੱਟੀ ਜਾਂਦੇ, ਨੇ ਬਾਰ-ਬਾਰ, ਸਾਰੇ ਜੰਗਲ ਕੱਟ ਛੱਡੇ ਕਿਵੇਂ ਮੀਂਹ ਪਏ।
ਹਾਂ ਉੱਥੇ ਦੁਕਾਨਾਂ ਬਣਨਗੀਆਂ ਨਾ,
ਹਾਂਜੀ, ਪਲਾਟ ਕੱਟੇ ਹੀ ਗਏ ਨੇ, ਸਾਡੇ ਪਿੰਡ ਤਿੰਨ ਚਾਰ
ਹੁਣ-ਹੁਣ ਤਾਂ ਇੰਝ ਲੱਗੇਗਾ, ਇਹ ਖੇਤੇ ਤਾਂ ਰਹਿਣੇ ਨੀ
ਹੋਰ ਕੀ ਪਹਿਲੋ। ਤੁਹਾਡੇ ਸਾਹਮਣੇ ਵਾਲੀ ਗਲੀ ਚ ਕੱਟੀ
ਅੱਛਾ।
ਹਾਂ।
ਔਰ ਹਾਂ-ਹਾਂ। ਅੱਛਾ।
ਹੋਰ ਕੀ, ਰੁੱਖ ਤੇ ਰਹੇ ਨੀ ਉੱਕਾ ਵੀ।
ਅੱਛਾ,
ਹੋਰ ਤੁਸੀਂ ਸੁਣਾਓ?
ਬਸ ਵਧੀਆ।
ਹੋਰ ਘਰ ਸਾਰੇ ਠੀਕ, ਨਾ ਜੀ ਕਿੱਥੇ ਜਾਣਾ ਘੁੰਮਣ ਗਰਮੀ, ਗਰਮੀ, ਗਰਮੀ। ਗਰਮੀ, ਗਰਮੀ, ਗਰਮੀ,
ਅੱਛਾ।
ਗਰਮੀ ਇੱਥੇ ਘੁੰਮਣ ਨੀ ਜਾਣਾ, ਨਾ ਪ੍ਰਾਹੁਣੇ ਬੁਲਾਉਦੇ ਘਰ ਗਰਮੀ
ਹੂੰ,
ਪਰੋਣੇ ਬੁਲਾ ਕੇ ਕਰੀਏ ਵੀ, ਕਿਉਂ ਗਰਮੀ ਚ ਕੀ ਬਣਾਈਏ ਠੰਡ ਹੋਏ ਤੇ ਚਾਰ ਪਕੌੜੇ ਪਕੂੜੇ। ਤਲ ਲਈਏ ਸਬਜ਼ੀਆਂ ਤੇ ਵਾਹ ਵਾਹ ਠੰਡ ਚ ਹੀ ਆਉਂਦੇ, ਗਰਮੀਆਂ ਚ ਤੇ ਫ ਚ ਹੁੰਦਾ ਕੀ ਬਣਾਈਏ, ਕੀ ਬਣਾਈਏ?
ਹੋਰ ਕੀ,
ਹੋਰ,
ਹੋਰ ਕੀ ਕਰ ਰਹੇ ਸਾ?
ਬਹੁਤ ਹੁਣ ਕੰਮ ਕੁਮ ਕਰਕੇ ਬੈਠੀ ਆ। ਚੌਲ ਬਣਾਏ ਚੌਲ ਬਣਾਏ ਸਨ। ਸਵੇਰੇ ਰਾਜਮਾਂ ਦੀ ਸਬ ਸਵੇਰੇ ਰਾਜਮਾਂ ਦੀ ਸਬਜ਼ੀ ਬਣਾਈ ਸੀ, ਨਾ ਫਿਰ ਦੁਪਹਿਰ ਨੂੰ ਰੋਟੀ ਹੀ ਬਣਾ ਲਿੱਤੀ।
ਅੱਛਾ,
ਤੇ ਫਿਰ ਕਿਹਾ ਚੱਲ ਆਪਾ ਵੀ ਆ ਕੇ ਖਾ ਲਵਗੇ ਰਾਤ ਨੂੰ ਰਾਤ ਨੂੰ ਚੌਲ ਬਣਾ ਲਾਂਗੇ।
ਚਲੋ ਚੋਲ ਬਣਾ ਲਤੇ,
ਹਾਂਜੀ, ਦਾਦੀ ਮੰਮੀ ਗਈ ਹੈ ਬਾਹਰ।
ਕਿੱਥੇ?
ਆਹ ਜੋਤ ਨੂੰ ਲੈ ਗਈ ਆ, ਟਿਊਸ਼ਨ ਪਏ ਨਾ ਲਾਲ ਕੌਰ ਘਰ
ਅੱਛਾ,
ਹੋਰ ਕੇ ਇੱਥੇ ਕਹਿੰਦਾ ਜਾਂਦਾ ਨੀ, ਇੱਥੇ ਡਰ ਨੀ ਹੈਗਾ ਆਪਣੀਆਂ ਤੇ ਹੋਈਆਂ।
ਹੂੰ-ਹੂੰ,
ਪਹਿਲੋਂ ਕਹਿੰਦਾ ਮੈਂ ਕੋਮਲ ਕਲ ਜਾਣਾ ਉਹਦੇ ਕੋਲੋਂ ਟਾਈਮ ਤੇ ਪਾ ਦਿੱਤਾ ਮਿਨਾ ਕੁਪੜਿਆ।
ਅੱਛਾ,
ਉੱਥੇ ਵੀ ਕਹਿੰਦਾ ਮੈਂ ਨੀ ਜਾਣਾ
ਹੂੰ-ਹੂੰ-ਹੂੰ, ਕੱਲਾ ਦਮਨਜੋਤ,
ਹਾਂਜੀ,
ਹੋਰ ਕਈ ਨਾਲ ਨੀ ਬੜਦਾ।
ਜੋਤ ਬੋਲਦੇ ਦਾ,
ਨਹੀਂ,
ਹਾਂਜੀ,
ਮੈਂ ਕਿਹਾ ਕੋਈ ਹੋਰ ਨੀ ਜਾਂਦਾ ਟੁ
ਹਾਂ ਚਾਚੇ ਚਾ ਚਾਚੇ ਦੀ ਕੁੜੀਆਂ ਜਾਂਦੀਆਂ ਨੇ ਨਾ ਦਿੱਕਾ ਦੀਤਕਾ ਤੇ ਤੈਨੂੰ ਉਹ ਵੀ ਤਿੰਨੋ ਜਾਂਦੀਆਂ ਨੇ ਪੜ੍ਹਨ, ਨਾਲੇ ਉੱਪਰਲੀ ਟਿਊਸ਼ਨ ਹੋਈ ਤੇ ਡਰ ਡੁਰ ਕੇ ਪੜ੍ਹ ਲੰਗੇ।
ਹੋਰ ਕੀ,
ਉੱਥੇ ਤੈਨੂੰ ਹੋਈ, ਨਾ ਤੈਨੂੰ ਨਾ ਇੱਥੋਂ ਜਿਹੜੇ ਨੇੜੇ ਪਾਏ ਸੀ, ਟਿਊਸ਼ਨ ਉੱਥੋਂ ਦੀ ਕਦੀ ਕਹਿੰਦੀ ਪੋਟੀ ਆ ਗਈ, ਕਦੀ ਕਹਿੰਦੀ ਸੁਸੂ ਆ ਗੀ ਮੈਂ, ਤਾਰਾ ਚਦਾ ਸੀ ਹੁਣ ਉੱਥੇ ਇੱਕ ਇੱਕ ਜਗ੍ਹਾ ਟੈਕ ਕੇ ਪੜੇਗੀ, ਪਹਿਲੇ ਇਹਨੂੰ ਅ ਮੰਦਰ ਦੇ ਕੋਲ-ਕੋਲ ਨੀ ਹੈਗਾ ਘਰ,
ਆਹੋ ਆਹੋ ਕੀ ਕਹਿੰਦੇ ਆ।
ਹਾਂ ਜਿੰਦਾ ਘਰ ਵਾਲਾ ਮਰ ਗਿਆ ਸੀ।
ਆਹੋ,
ਉਹਦੇ ਕੋਲ ਪਾਏ ਸੀ, ਉਹ ਕਹਿੰਦੀ ਮੈਨੂੰ ਪੰਜਾਬੀ ਨੀ ਆਦੀ।
ਅੱਛਾ,
ਤੇ ਵੱਡੀ ਕੁੜੀ ਪੜ੍ਹਦੀ ਪੰਜਾਬੀ ਛੇਵੀਂ ਕਲਾਸ ਚ ਹੋਗੀ ਐ। ਜੋਦੇ ਨਾਲ ਹੀ ਪੜ੍ਹਦੀ ਤੇ ਫੇਰ ਕਹਿੰਦੀ ਉਦੋਂ ਪੰਜਾਬੀ ਤੇਾਨੂੰ ਲੱਗਈ। ਤਾਂ ਫੇਰ ਲਵਕੁਰ ਕੋਲ ਪਾਇਆ ਸੀ ਹਾਂਜੀ ਪੋਤਰੀ ਕੋਲ
ਅੱਛਾ ਲਾਭ ਕੌਰ ਦੀ,
ਹਾਂ ਖੁਸ਼ੀ ਕੋਲ,
ਅੱਛਾ,
ਛੋਟੇ ਪੈਂਦੇ ਨੇ ਇਕੱਠੇ ਪੜ੍ਹਾ ਲੈਂਦੀਆਂ ਨੇ ਨਾ।
ਨਹੀਂ ਨਹੀਂ ਖੱਟੇ ਨੀ ਪੜਾਂਦੀ ਖੁਸ਼ੀ ਪੜ੍ਹਾਉਂਦੀ ਬਸ।
ਅੱਛਾ ਉਹਦੇ ਨਾਲ ਬੈਠੀ ਹੁੰਦੀ ਮੈਂ ਵੇਖਿਆ ਸੀਗਾ।
ਉਹ ਤਾਂ ਵੈਸੇ ਬੈਠੀ ਹੁੰਦੀ ਏ
ਅੱਛਾ, ਉਹ ਛੋਟਿਆਂ ਨੂੰ ਪੜ੍ਹਾ ਸਕਦੀ ਹੋਣੀ ਹੈ, ਕਿ ਨਹੀਂ
ਉਹ ਜਿਵੇਂ ਆਪਣਾ ਕੋਲੇਜ ਦਾ ਕੰਮ ਕਰਦੀ ਪਈ ਏ ਨਾ, ਤੇ ਉਹ ਸਮਝਣ ਆ ਜਾਂਦੀ ਏ
ਅੱਛਾ, ਔੰਦੀ ਭੈਨ ਹੀ ਸਮਝਾਉਂਦੀ ਹੈ
ਹੂ ਕਦੀ-ਕਦੀ ਫੋਨ ਵਿੱਚ ਐਵੇਂ ਆ ਜਾਂਦੀ ਉੱਤੇ, ਮਾਹੌਲ ਜਾ ਵੇਖਣ ਵਾਸਤੇ
ਅੱਛਾ, ਹ ਜੋ ਇਹ ਦੋਨੋ ਅਡ ਹੀ ਰਹਿੰਦੀਆਂ ਨੇ ਨਾ
ਹੂ, ਨਹੀਂ ਭੈਣਾ ਤੇ ਨੇ ਐ ਦੋਨੋ ਸਗੀਆਂ
ਸੌਦੀਆਂ ਤੇ ਆਡ ਅਡ
ਨਹੀਂ ਨਾਲ, ਥੱਲੇ ਹੀ
ਅੱਛਾ ਵਾਹ ਦੋ ਪਾਏ ਨਾ ਉੱਤੇ ਹੀ ਵੇਖਆ, ਮੈਂ ਤੇ ਜਦੋਂ ਵੀ ਵੇਖਿਆ ਤੇ ਉਹਨਾਂ ਨੂੰ
ਉਤੇ ਨੀ ਸੌਦੇ, ਹੁਣ ਸ ਨੀਚੇ ਸੌਦੇ ਨੇ
ਅੱਛਾ। ਚਲੋ, ਇਵੇਂ ਹੀ ਖੁਸ਼ ਰਹਿਣ
ਹਾਂ, ਹਾਂ-ਹਾਂ ਸਕਿਆ ਨੇ
ਅੱਛਾ, ਲਾਗੋ ਦੀ ਨਿਆਨੀ
ਮੇਰੀ ਸਖੀ ਐਵੇ ਹੀ
ਅੱਛਾ।
ਉਹ ਤਾਂ ਗੇ, ਜਿਹੜੀ ਵੱਡੀ ਹੈ ਨਾ ਤਾਈ
ਅੱਛਾ।
ਉਹਨਾਂ ਕੋਲ ਦੋ ਮੁੰਡੇ ਨੇ
ਅੱਛਾ ਜੀ। ਐਦੇ ਕੋਲ ਕੁੜੀਆਂ ਨੇ ਉਹ ਬਾਹਰ ਦੇ ਘਰ ਰੈ ਕੇ ਕਿਥੇ ਵੇਖੇ ਨੀ, ਕਦੀ ਕਦੀ ਵਹਿੰਨੇ ਆ
ਉਹ ਖੇਲਦਾ ਹੋ ਕੀ
ਅੱਛਾ, ਵਿਆਹ ਹੋਇਆ ਅੱਛਾ, ਵੀ ਵਿਆਹ ਹੋਇਆ ਹੋਇਆ
ਨਾ
ਅੱ ਨਹੀਂ ਵੱਡੇ ਦਾ ਤੇ ਮੈਂ ਸੁਣਿਆ ਹੋ ਗਿਆ ਵਿਆਹ, ਨਿਆਣੇ ਵੀ ਨੇ, ਦੋ ਆਏ ਤੇ ਸਨ ਪਾਠ ਧਰਾਇਆ ਸੀ ਜਦੋਂ ਹਾਂ
ਜਾਓ
ਨਹੀਂ ਉਹ ਤਾਂ ਵੱਡਾ ਮੁੰਡਾ
ਹਾਂ ਛੋਟਾ ਆ
ਛੋਟੇ ਤੇ ਚੰਡੀਗੜ੍ਹ ਰਹਿੰਦਾ, ਔ ਦਾ, ਤੇ ਨਹੀਂ ਹੋਇਆ ਵਿਆਹ
ਨਾ-ਨਾ ਛੋਟੇ ਦਾ ਨਹੀਂ ਹੋਇਆ, ਉਹ ਤਾਂ ਹੌਕੀ ਖੇਲਦਾ ਨਾ ਹਜੇ
ਹਾਂ ਧਰਾਇਆ ਸੀ ਨਾ, ਔ ਤਾਂ ਵੱ ਹੁਣ ਤਾਂ ਔ ਦੇ, ਦੋਨੋ ਨਿਆਣੇ ਆਏ ਸਨ ਹਾਂ ਅੰਗਰੇਜ਼ੀ ਬੋਲਦੇ ਸਨ, ਉਹਦੀ ਵਹੁਟੀ ਹੀ ਨਹੀਂ ਆਈ ਸੀ
ਹੂ
ਬਾਦ ਚ ਹੀ ਹੋਣਾ, ਵੇਖੋ
ਲੜਾਈ ਚੱ ਹੁੰਦੀ ਹੀ ਰਹਿੰਦੀ ਆ ਉੱ ਤੇ ਕੱਲ ਇਕ ਵੱਡਾ ਹੋ ਗਿਆ ਹੁਣ
ਹੋਰ ਸਾਰੇ ਵਧੀਆ
ਹਾਂਜੀ। ਤੁਹਾਡੇ ਉਥੇ ਹੈਗੇ, ਰੁੱਖ ਰੁੱਖ ਹੈਗੇ ਨੇ ਘਰ ਦੇ ਕੋਲ
ਹੈਗੇ ਨੇ ਸਾਡੇ ਤਾਂ ਐਧਰ।
ਅੱਛਾ, ਸਾਡੇ ਇੱਥੇ ਵੀ ਨਾਲ ਕਟਾਰ ਵਾਲਿਆਂ ਨੇ ਵਾਹਵਾ ਬਿਠਾਇਆ ਹੋਇਆ
ਹਾਂ।
ਉੱਥੇ ਲੱਗਾ ਇੱਕ ਦੋ ਰੋਜ਼ ਸਾਡੇ ਇੱਥੇ ਤਾਂ ਥਾਂ ਹੀ ਨੀ ਹੈਗੀ ਲਾ ਲਈ ਆਪਾਂ ਵੀ ਰੋਕ ਟੋਕ
ਆਹੋ ਖਾਈ ਦਾ ਹੀ ਰੋਣਾ
ਹੋਰ ਕੀ ਪੱਕੀ ਆ ਰਹੀ ਸਾਰੇ
ਹਾਂ
ਹੋਰ ਕੀ
ਹੋਰ ਹੋਰ ਕੀ ਕਰ ਰਹੇ ਸੀ।
ਬਸ ਜੀ ਤੁਸੀਂ ਸੁਣਾਓ ਕੋਈ ਗੱਲ
ਨਹੀਂ ਬਸ ਸਾਡੇ ਕੋਲ ਕਿੱਥੇ ਗੱਲਾਂ ਰਹਿ ਗਈਆਂ ਨੇ
ਕਿਹਾ ਜੀ
ਬੱਸ
ਪੜਾਈ ਪੜ੍ਹ ਠੀਕ ਠਾਕ ਚੱਲ
ਗੁਲੀ ਬੰਨ ਗਈ
ਹਾਂਜੀ ਹਾਂਜੀ ਬਣ ਗਈ ਸੀ।
ਕਦੋਂ ਬਣੀ ਸੀ।
ਹੋ ਗਏ ਸਾਲਕੂ
ਘਟ ਤਾਂ ਰੌਲਾ ਪਿਆ ਸੀ ਗਲੀ ਦਾ ਕੀ ਗੱਲ ਸੋਨਾ ਨੂੰ ਆਇਆ ਸੀ।
ਪਹਿਲੇ ਪੈ ਗਿਆ ਸੀ ਰੋਲਾ ਘਰ ਕਹਿੰਦੇ ਵੀ ਆਪਾਂ ਪੈਸੇ ਨੀ ਦੇਣੇ ਗਲੀ ਦੇ ਸਾਰੇ ਘਰ ਇਕੱਠੇ ਸੋਲਾਂ ਸਤਾਰਾਂ
ਅੱਛਾ।
ਤੇ ਹੁਣ ਮਿੱਟੀ ਦੇ ਅਹ ਜਿਹੜੇ ਰਹਿੰਦੇ ਨੇ ਉਹ ਉਹਨਾਂ ਨੇ ਪੈਸਾ ਦਿੱਤਾ ਸੀ ਤੇ ਉਹਨਾਂ ਨੇ ਅੱਧ ਉੱਧ ਕਰਕੇ ਕਹਿੰਦੇ ਵੀ ਦੋ ਦੋ ਯਾਰ ਆ ਨਾ ਹਰ ਘਰ ਚ ਤੇ ਦੇ ਜੇ
ਅੱਛਾ।
ਦੋ ਹੈਗੀਆਂ ਨੇ ਜਿਹੜੀਆਂ ਨਾ ਵਾਹ ਕੰਜੂਸ ਜੀਆਂ ਨੇ ਦਿੰਦੀਆਂ ਹੀ ਨਹੀਂ ਸਨ ਹੁੰਦੇ ਕਰਕੇ ਫਿਰ ਪੈ ਗਿਆ ਸੀ ਰੋਲਾ ਤੇ ਉਸ ਤੋਂ ਬਾਅਦ ਵਿੱਚੋ ਹਾਂ ਫਿਰ ਫਿਰ ਸਰਪੰਚ ਨੀ ਆਏ ਵੀ ਕਹਿੰਦੀ ਇਵੇਂ ਤੇ ਮੈਂ ਤੁਹਾਡੀ ਸ਼ਿਕਾਇਤ ਪਾ ਦਾਂਗੀ ਜੇ ਤੁਸੀਂ ਇਵੇਂ ਕੀਤਾ ਤੇ ਤੇ ਫਿਰ ਬਣ ਗਈ ਬੜੇ ਔਖੇ ਬਣੀ ਆ ਸ਼ੁਕਰ ਮੀਂਹ ਤਾਂ ਆਹੀ ਨਾਲ ਦੀਆਂ ਨੇ ਦੋ ਤਿੰਨ
ਕਿਹੜੀਆਂ
ਚਲੋ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ